ਹਾਂਜੀ, ਸਤ ਸ਼੍ਰੀ ਕਾਲ ਜੀ, ਸਤਿ ਸ਼੍ਰੀ ਕਾਲ ਹੋਰ ਕੀ ਹਾਲ ਏ।
ਹਾਂਜੀ, ਵਧੀਆ ਜੀ -ਵਧੀਆ। ਤੁਸੀਂ ਦੱਸੋ?
ਵਧੀਆ, ਤੁਸੀਂ ਸੁਣਾਓ ਹੋਰ ਕੀ ਕਰਦੇ?
ਬਸ ਜੀ, ਵੇਹਲੇ ਬੈਠੇ ਸੀ, ਰੋਟੀ ਖਾ ਕੇ ਹਟੇ ਆਂ ਹਲੇ।
ਅੱਛਾ- ਅੱਛਾ ਹੋਰ ਕੀ ਬਣਾ ਲਿਆ?
ਅੱਜ ਅਸੀਂ, ਨਮਕੀਨ ਚੌਲ ਬਣਾਏ ਸੀ।
ਅੱਛਾ- ਅੱਛਾ।
ਹਾਂਜੀ। ਤੇ, ਸਵੇਰੇ ਅਸੀਂ ਥੋੜ੍ਹਾ ਹੈਵੀ ਖਾ ਲੇਆ ਸੀ, ਹੁਣ ਥੋੜਾ ਹਲਕਾ, ਖਾਨ ਦੀ ਤਿਆਰੀ ਏ।
ਅੱਛਾ- ਅੱਛਾ, ਹਾਂਜੀ।
ਹਾਂਜੀ, ਹੋਰ ਦੱਸੋ, ਤੁਸੀਂ ਕੀ ਕਰ ਰਏ ਓ?
ਬਸ ਜੀ ਵੇਹਲੀ
ਅੱਛਾ, ਚਲੋ ਵਧੀਆ ਗੱਲ ਏ ਮੈਂ ਵੀ ਫਰੀ ਸੀ ਹੁਣੇ, ਮੈਂ ਤੇ, ਚਲੋ ਮੈਂ ਕੌਲ ਕਰ ਲੈਂਨਾ ਵਾ ਭੈੰਜੀ ਨੂੰ। ਹਾਂਜੀ, ਹੋਰ ਦੱਸੋ, ਠੀਕ -ਠਾਕ ਹੋ ਤੁਸੀਂ?
ਸਬ ਵਧੀਆ ਜੀ- ਸਬ ਵਧੀਆ ਹੋਰ? ਪੈਲੇ ਦਿਨ ਦੀ ਤੇਆਰੀ ਹੋਗੀ ਆ, ਰੋਟੀ -ਪਾਣੀ ਦੀ।
ਕੀ ਕੇਹ ਰੇ ਓ?
ਮੈਂ ਕੇਹਾ ਦੁਪੈਰ ਰੋ ਦੀ ਤਿਆਰੀ ਹੋ ਗਈ, ਰੋਟੀ- ਪਾਣੀ ਦੀ?
ਹਾਂਜੀ- ਹਾਂਜੀ ਦੁਪੈਰ ਦੀ ਤੇਆਰੀ ਹੋ ਗਈ ਐ ਨਮਕੀਨ ਚੌਲ ਬਣਾਏ ਨੇ। ਹਾਂਜੀ, ਖਾ ਲੈੰਨੇ ਅਸੀਂ ਤਾਂ। ਹਾਂਜੀ, ਹਾਂਜੀ ਮੈਂ ਤਾਂ ਖਾ ਲੈਂਨਾ ਵਾ ਬਸ।
ਜ, ਦੂਜੇ ਬਾਦ 'ਚ ਖਾਂਦੇ ਨੇ, ਘਰ ਆਲੇ। ਹਾਂਜੀ, ਮੈਂ ਤੇ ਜਲਦੀ ਖਾ ਲੈਂਨਾ, ਮੈਨੂੰ ਭੁੱਖ ਬੜੀ ਜਲਦੀ ਲੱਗਦੀ ਐ।
ਹਾਂ।
ਹਾਂਜੀ, ਹੋਰ ਤੁਸੀਂ ਦੱਸੋ ਤੁਸੀਂ ਕੀ ਬਣਾਇਆ ਫਿਰ ਅੱਜ?
ਅਸੀਂ-ਅਸੀਂ ਬਣਾਏ ਆਲੂ ਬੈਂਗਣ ਹੁਣ ਰਾਤ ਨੂੰ ਵੀ ਸੀ ਉਹੀ ਖਾਂਵਾ ਗੇ। ਪਰਸ ਵਗੈਰਾ, ਨਾ ਜੀ। ਹੁਨੇ ਬਣਾਵਾਂਗੇ ਸਾਰੇ ਲੇਟ ਖਾਂਦੇ ਆ। ਫਿਰ ਉਸ ਹਿਸਾਬ ਨਾਲ ਨਾਸਤਾ ਵੀ ਲੇਟ ਕਰਰੇ ਨਾ।
ਅੱਛਾ ਅੱਛਾ
ਹਾਂਜੀ
ਚਲੋ ਠੀਕ ਹੈ ਅਤੇ ਫਿਰ
ਹੂੰ
ਹਾਂ, ਬਸ ਸਭ ਵਧ ਵਧੀਆ ਜੀ, ਮੈਂ ਕਿਹਾ ਚਲੋ ਮੈਂ ਕੋਲ ਕਰਕੇ ਵੇਖਦਾ ਹੁਣ ਭੈਣ ਜੀ ਨੂੰ
ਅ ਮੂ ਆ ਮੂਵੀ ਆਈ ਨਾਲੇ ਕਦੋ ਵੇਖਣਾ।
ਨਹੀਂ-ਨਹੀ ਮੂਵੀ ਵਗੈਰਾ ਤਾਂ ਨਹੀਂ ਮੈਂ ਵੇਖਦਾ ਇੰਨਾ ਸ਼ੌਕੀਨ ਨਹੀਂ ਹੈਗਾ ਮੈਂ। ਹਾਂਜੀ ਸਟੋਰੀਜ਼ ਵਗੈਰਾ ਵੇਖ ਲੈਂਦਾ ਵਾਂ ਹਾਂਜ ਜਿਵੇਂ ਸਟੋਰੀਜ਼ ਵਗੈਰਾ ਹੁੰਦੀਆਂ ਨੇ ਨਾ। ਹਾਂਜੀ ਵਿਲੋਗਸ ਵਗੈਰਾ ਵੇਖ ਲੈਂਦਾ ਵਾ ਜਿਵੇਂ ਸਟੋਰੀ ਜਿਹੜੀ ਵਗੈਰਾ ਹੁੰਦੀਆਂ ਨੇ ਨਾ ਪੰਜਾਬੀ।
ਹਾਂ ਹਾਂ ਹਾਂ, ਪੰਜਾਬੀ ਮੂਵੀ-ਪੰਜਾਬੀ ਮੂਵੀ।
ਨੀ ਪੰਜਾਬੀ ਮੂਵੀ ਨਹੀਂ ਮੈਂ ਵੇਖਦਾ।
ਅੱਛਾ ਅੱਛਾ, ਅੱਛਾ ਅੱਛਾ।
ਹਾਂਜੀ ਜਿਵੇਂ ਕੋਈ ਸੀਰੀਜ਼ ਲੋਨ 'ਚ ਹੁੰਦੀ ਨੇ ਨਾ। ਉਹ ਬਾਅਦ 'ਚ ਸਟੋਰੀ ਬਣ ਜਾਂਦੀ ਹੈ ਆ, ਹਾਂਜੀ ਉੱਦਾਂ।
ਹੂੰ।
ਹਾਂਜੀ ਓਦਾਂ ਮਤਲਬ ਵੇਖ ਲੈਣਾ। ਸੋ ਸੌਗ ਵਗੈਰਾ ਵੀ ਬਸ ਜ਼ਿਆਦਾ ਤਾਂ ਨਹੀਂ ਸੁਣਦਾ ਕਦੇ- ਕਦੇ ਸੁਣ ਲੈਦਾ ਵਾਂ।
ਹੂੰ, ਪੰਜਾਬੀ ਜਾਂ ਹਿੰਦੀ ਸੌਗ?
ਨਈ -ਨਈ ਪੰਜਾਬੀ।
ਅੱਛਾ ਅੱਛਾ ਹਾਂ। ਇਹ, ਅੱਛਾ ਬਸ ਤੁਸੀਂ ਮਤਲਬ ਲੈਂਗੁਏਜ ਹਿੰਦੀ ਬੋਲੋ। ਪੰਜਾਬੀ ਮੀਨਜ਼ ਘਰ ਵਿੱਚ ਕਿਹੜੀ ਲੈਂਗੁਏਜ ਜਿਆਦਾ ਬੋਲਦੇ ਓ।
ਅਸੀਂ ਵੈਸੇ ਪੰਜਾਬੀ ਹਾਂ ਸਾਰੇ।
ਅੱਛਾ ਜੀ ਨੀ ਨ ਘਰ ਵਿੱਚ ਤ ਨੀ ਪਰ ਪੰਜਾਬੀ ਯੂਜ ਕਰ ਦੇ ਓ।
ਹਾਂਜੀ ਘਰ ਵਿੱਚ ਵੀ ਪੰਜਾਬੀ ਬੋਲਦੇ ਹਾਂ।
ਠੀਕ ਹੈ ਠੀਕ ਹੈ।
ਹਾਂਜੀ ਹਾਂਜੀ, ਤੁਸੀਂ ਦੱਸੋ।
ਅਸੀਂ ਵੀ ਬਸ ਪੰਜਾਬੀ ਬੋਲਦੇ ਆਂ ਘਰ ਸਾਡੇ ਸਾਰੇ। ਹਿੰਦੀ ਤਾਂ ਕੋਈ ਬੋਲਦਾ ਈਨੀ
ਅੱਛਾ ਅੱਛਾ ਅੱਛਾ।
ਬੱਚੇ ਨੂੰ ਬਚੇ ਹੁਨ ਹਾਂ।
ਵੈਸੇ ਸਾਡੇ ਜਿਹੜੇ ਰਿਸ਼ਤੇਦਾਰ ਨੇ ਨਾ ਉਹ ਹਿੰਦੀ ਬੋਲਦੇ ਨੇ ਕਦੇ -ਕਦੇ ਉਹ ਸਾਡੇ ਨਾਲ ਰਹਿ ਕੇ ਥੋੜ੍ਹਾ ਪੰਜਾਬੀ ਸਿੱਖਦੇ ਨੇ।
ਹਾਂ ਇਹ ਤਾਂ ਹੈ ਹੀ ਹੈ ਉਹ ਬੰਦਾ ਹੌਲੀ ਹੌਲੀ। ਸਿੱਖ ਜਾਂਦਾ ਨਾ ਐਵੇਂ ਜਿਵੇਂ ਸੁਣਦੇ ਹਾਂ ਤੇ ਫਿਰ ਉਹ ਚੀਜ਼ ਉਹ ਸੀ ਉਹ ਸਿੱਖ ਜਾਂਦਾ।
ਹਾਂ ਇਹ ਫ਼ਰਕ ਤਾਂ ਪੈਂਦਾ ਹੀ ਹੈ ਫਿਰ।
ਹਾਂ ਹਾਂ।
ਹਾਂਜੀ ਬਸ ਹੋਰ ਤੁਸੀਂ ਕੀ ਬਣਾਇਆ ਫਿਰ ਅੱਜ।
ਨਹੀਂ ਇਹ। ਅਸੀਂ ਮੈਂ ਕਹਿਣਾ ਹੁਣੇ ਆਲੂ ਬੈਂਗਣ ਬਣਾਵਾਂਗੇ। ਫਿਰ ਨਾਸ਼ਤਾ ਨਾਸ਼ਤਾ ਹੋ ਗਿਆ ਸੀ ਤੇ ਹੁਣ। ਬੈਂਗਣ ਦੀ ਤਿਆਰੀ ਹੁਣ ਕਰਨ ਲੱਗੇ ਆਂ।
ਠੀਕ ਹੈ ਠੀਕ ਹੈ।
ਹਾਂਜੀ।
ਬਸ ਗਏ ਸੀ ਅਸੀਂ ਵੀ ਘੁੰਮਣ ਸਵੇਰੇ ਹੀ ਆਏ ਹਾਂ ਅਸੀਂ।
ਕਿੱਥੇ ਹੋ ਆਏ।
ਸਾਢੇ ਗਿਆਰਾਂ ਵਜੇ ਆਏ ਅਸੀਂ ਗਏ ਸੀ ਪੰਜਾਬ ਗੁਰਦਾਸਪੁਰ।
ਅੱਛਾ ਅੱਛਾ ਗੁਰਦਾਸਪੁਰ ਅੱਛਾ।
ਹਾਂਜੀ ਉੱਥੇ ਸਤਸੰਗ ਸੀਗਾ ਨਾ ਅਸੀਂ ਸਤਸੰਗ 'ਤੇ ਉੱਥੇ ਗਏ ਸੀ।
ਅੱਛਾ ਅੱਛਾ ਹੂੰ।
ਤੇ ਸਵੇਰੇ ਆਏ ਹਾਂ ਆਪਾਂ।
ਹਜੇ ਨਹੀਂ ਜਾਣਾ ਕੱਲ ਕੱਲ ਗਏ ਹੋ ਗਏ।
ਹਾਂਜੀ ਕੱਲ ਗਏ ਸੀ ਸਵੇਰੇ ਛੇ ਵਜੇ ਨਿਕਲੇ ਹੋਏ ਹਾਂ ਅਸੀਂ।
ਠੀਕ ਠੀਕ ਹੈ।
ਤੇ ਪੂਰਾ ਦਿਨ ਲੱਗਿਆ ਉੱਥੋਂ ਛੇ ਸੱਤ। ਸੱਤ ਵੱਜ ਗਏ ਸੀ ਸਾਨੂੰ ਮਤਲਬ ਅੱਗੇ ਸਵਾਰੀਆਂ ਵੀ ਸੀਗੀਆਂ।
ਹਾਂ ਹਾਂ।
ਉੱਥੇ ਰੁਕੇ ਸੀ ਅੱਧਾ ਘੰਟਾ ਤੇ ਉੱਥੋਂ ਉਸ ਬਾਅਦ। ਇਹ ਰਹੀਆਂ ਨੇ। ਹਾਂਜੀ ਸਵੇਰੇ ਆਏ ਹਾਂ ਆਪਾਂ ਵਾਪਿਸ ਘਰੇ। ਹਾਂਜੀ।
ਗਰਮੀ ਵਿੱਚ ਵੈਸੇ ਵੀ ਕੀਤੇ ਜਾਣ ਦਾ ਮਨ ਨੀ ਹੁੰਦਾ ਵੇ।
ਹਾਂਜੀ ਉੱਥੇ ਵੈਸੇ ਕੱਲ ਮੀਂਹ ਹੋ ਰਿਹਾ ਸੀ।
ਹਾਂ ਇੱਧਰ ਵੀ ਹੁਣੇ। ਇੱਥੇ ਵੀ ਹੁਣੇ ਮੀਂਹ ਦਾ ਮੌਸਮ ਮੌਸਮ ਤੇ ਬਣਿਆ ਕਿਤੇ ਬਾਰਿਸ਼ ਹੋਈ ਕਿਤੇ ਬਿਲਕੁਲ ਸੁੱਕਾ। ਹੋਈ ਨੀ
ਹਾਂਜੀ ਹੁਣ ਇੱਥੇ ਵੀ ਹੋਈ ਸੀ ਥੋੜੀ ਦੇਰ
ਹੂੰ ਹਾਂ ਇਹ ਬਹੁ ਕਨੀਆ ਜਿਹੀਆ ਆ ਵਾਹ ਧੁੱਪ ਨਿਕਲ ਆਈ ਏ।
ਹਾਂਜੀ ਫਿਰ ਧੁੱਪ ਨਿਕਲ ਗਈ।
ਹਾਂ।
ਬਸ ਮੌਸਮ ਦਾ ਇਹੀ ਚੱਲ ਰਿਹਾ ਪਤਾ ਨਹੀਂ ਹੈ ਕੀ ਕਰ ਰਿਹਾ ਮੌਸਮ।
ਹਾਂ ਤਾਂ ਇਹੀ ਤੇ ਬਿਮਾਰੀਆਂ ਨੇ। ਸਭ ਨੂੰ ਬਿਮਾਰੀਆਂ ਹੋ ਜੇ ਨੇ ਕਦੀ ਬਾਰਿਸ਼ ਦਾ ਮੌਸਮ ਬਣ ਗਿਆ ਕਦੇ ਕੁਛ ਤੇ ਇਸ ਨਾਲ ਫਿਰ ਬੱਚਿਆਂ ਨੂੰ ਬਿਮਾਰੀਆਂ ਹੁੰਦੀਆਂ ਨੇ।
ਹਾਂਜੀ ਹਾਂਜੀ ਮੈਂ ਵੇਖ ਰਿਹਾ ਸੀ ਮੈਂ ਕਿਹਾ ਮੀਂਹ ਆ ਰਿਹਾ ਮੈਂ ਜਿਵੇਂ! ਉੱਪਰ ਗਿਆ ਉਹ ਵੇਖਿਆ ਧੁੱਪ ਨਿਕਲ ਗਈ ਏ 'ਹਾਂਜੀ। ਬਸ ਇੱਕ ਮਿੰਟ 'ਚ ਧੁੱਪ ਨੀਂ ਨਿਕਲਦੀ ਏ ਇੱਕ ਮਿੰਟ ਚ ਮੀਂਹ ਪੈ ਰਿਹਾ ਇੱਥੇ ਮੌਸਮ ਦਾ ਹੀ ਨਹੀਂ ਪਤਾ ਲੱਗ ਰਿਹਾ।
ਹਾਂ।
ਬਸ ਇਹੀ ਹਿਸਾਬ ਹੈਗਾ' ਇੱਥੇ ਹੋਰ ਦੱਸੋ ਤੁਸੀਂ!
ਜੀ ਵਧੀਆ ਬਸ ਹੁਣ ਬੈਠੇ ਸੀ ਵੀ
ਅੱਛਾ ਤੇ ਤੁਸੀਂ ਨੀ ਗਏ ਕਿਤੇ ਘੁੰਮਣ
ਘੁੰਮਣ ਗਏ ਨਹੀਂ ਜਿਵੇਂ ਰਾਤੀ ਰੋਜ਼ ਸ਼ਾਮੀ ਗੁਰਦੁਆਰੇ ਹੋ ਆਂਦੇ ਹਾਂ। ਮੇਨ ਗਏ ਕਿੱਥੇ ਦੂਰ ਕਿਥੇ ਦੂਰ ਨਹੀਂ ਗਏ ਘੁੰਮਣ। ਮੈਂ ਬੱਚਾ ਛੋਟਾ ਹੈ ਨਾ ਤੇ ਇਸ ਕਰਕੇ ਤਾਂ ਕਰਕੇ ਨਹੀਂ ਜਾ ਪਾਉਂਦੀ।
ਹਾਂ ਇਹ ਤੇ ਹੈ।
ਹਾਂ।
ਬੱਚਿਆਂ ਨਾ ਲਓ
ਵਧੀਆ ਮਿਲਾਓ ਮਿਲਾਓ। ਹਾਂ ਬਸ ਪਹਿਲਾਂ ਉਹਨਾਂ ਨੂੰ ਵੇਖਣਾ ਵੀ ਗਰਮੀ ਅਸੀਂ ਇੰਨੀ ਏ।
ਹਾਂਜੀ ਹਾਂਜੀ ਫਿਰ ਬੱਚੇ ਵੀ ਪਰੇਸ਼ਾਨ ਹੋ ਜਾਂਦੇ ਨੇ ਗਰਮੀ 'ਚ।
ਹਾਂ ਟ੍ਰੇਨਾਂ ਵਿੱਚ ਵੀ ਇੰਨਾ ਇੰਨਾ ਰਸ਼ ਹੋਇਆ ਪਿਆ। ਜਾਣ ਦਾ ਕੋਈ ਹਾਲ ਨਹੀਂ।
ਬਸ ਟਰੇਨਾਂ ਦਾ ਤਾਂ ਇਹੀ ਹਿਸਾਬ ਹੈ ਸਾਰੀਆਂ ਟਰੇਨਾਂ ਹੁਣ ਜਿੰਨੀਆਂ ਵੀ ਸੀਆਂ
ਵੀ ਪਹਿਲਾਂ ਕਰਾਓ ਬੁਕਿੰਗ ਦੋ ਮਹੀਨੇ ਪਹਿਲਾਂ ਤਾਂ ਹੁੰਦੀਆਂ ਨੇ ਪਹਿਲਾਂ ਆ ਜਗਾ ਨੀ ਮਿਲਦੀ ਫਿਰ।
ਹਾਂਜੀ ਹੈ ਤੇ ਹੈ ਤੇ ਟ੍ਰੇਨ ਦਾ ਟ੍ਰੇਨ ਦਾ ਵੀ ਨਹੀਂ ਪਤਾ ਨਹੀਂ ਲੇਟ ਹੋ ਕੇ ਕਈ ਵਾਰ ਕੈਂਸਲ ਹੀ ਹੋ ਜਾਂਦੀ ਹੈ।
ਤੇ ਆਈ ਨਾ
ਤਤਕਾਲ ਵਿੱਚ ਵੀ ਟਿਕਟ ਬਹੁਤ ਘੱਟ ਬਹੁਤ ਘੱਟ ਹੁੰਦੀਆਂ ਨੇ ਵੇਟਿੰਗ ਵੇਟਿੰਗ ਇਨੀ ਇਨੀ ਆਉਂਦੀ ਹੈ। ਵੈਟਿੰਗ ਇਨੀ ਕਲੀਅਰ ਹੋ ਪਾਂਦੀ
ਹਾਂ ਹਾਂਜੀ ਇਹ ਤਾਂ ਹੈ ਸਹੀ ਗੱਲ ਹੈ। ਬਟ ਟਰੇਨਾਂ ਦਾ ਅਸੀਂ ਵੀ ਗਏ ਸੀ ਮਤਲਬ ਕਿ ਅਸੀਂ ਸਾਨੂੰ ਹੋ ਗਏ ਦਸ ਪੰਦਰਾਂ ਦਿਨ ਹੋ ਗਏ। ਅਸੀਂ ਗਏ ਸੀ ਜਲੰਧਰ ਗਏ ਸੀ ਅਸੀਂ ਇੱਥੇ ਯਮੁਨਾਨਗਰ ਤੋਂ ਜਲੰਧਰ ਜੰਕਸ਼ਨ ਦੀ ਮਤਲਬ ਕਰਵਾਈ ਸੀ ਟਿਕਟਾਂ ਤੇ ਇੱਥੇ ਸਾਡੀ ਸ਼ਾਮੀ ਸੱਤ ਵਜੇ ਦੀ ਟ੍ਰੇਨ ਸੀਗੀ ਇੱਥੋਂ। ਅਸੀਂ ਮਤਲਬ ਰਿਜਰਵੇਸ਼ਨ ਕਰਾ ਕੇ ਗਏ ਸੀ ਇੱਥੋਂ ਉਹ ਟ੍ਰੇਨ ਇੰਨੀ ਲੇਟ ਹੋਈ ਸਾਡੀ।
ਟ੍ਰੇਨ ਗਰਮੀਆਂ ਵਿੱਚ ਖੋ ਖਾਸ ਕਰ ਟ੍ਰੇਨ ਲੇਟ ਹੁੰਦੀ ਹੁੰਦੀ ਹੈ। ਸਰਦੀਆਂ ਵਿੱਚ ਲੇਟ ਹੋਏਗੀ ਦੋ। ਧੁੰਦ ਕਰਕੇ ਜੇ ਗਰਮੀ ਲੇਟ ਹੋ ਜਾਏਗੀ ਜ਼ਿਆਦਾ ਗਰਮੀ ਹੋਏ ਤਾਂ ਆਮ ਵੀ ਲੇਟ ਲੇਟ ਹੋ ਜਾਂਦੀ ਹੈ। ਤੇ ਹਾਂ ਹੂੰ।
ਬਸ ਟ੍ਰੇਨ ਆਪਣਾ ਸਾਧਨ ਹੋਵੇ ਨਾ।
ਆਪਣਾ ਵੀ ਹਾਂ ਆਪਣਾ ਵੀਕਲ ਹੋ ਫਿਰ ਕੋਈ ਦਿੱਕਤ ਨਹੀਂ ਹੁੰਦੀ।
ਹੂੰ।
ਹੂੰ। ਬਟ ਟ੍ਰੇਨ ਦਾ ਟ੍ਰੇਨ ਵਗੈਰਾ ਦਾ ਤਾਂ ਇੱਦਾਂ ਹੀ ਹੁੰਦਾ ਫਿਰ।
ਹਾਂ।
ਵੇਟਿੰਗ ਲਿਸਟ 'ਤੇ ਛੋ ਹਦੀਆਂ ਨੇ।
ਹੁਣ ਜਾਂਦੀ ਹੈ ਹੁਣ ਅਗਸਤ ਵਿੱਚ ਅਗਸਤ ਰੱਖੜ ਆਈ ਤਾਂ ਹੁਣ ਹੁਣ ਫਰੈਸ਼ ਹੋਏਗਾ ਫਿਰ। ਜ਼ਿਆਦਾ ਨਾ ਸਾਰੇ ਆਪਣੇ ਆਉਣ ਜਾਣ ਲੱਗਿਆ ਰਹੇਗਾ। ਹੂੰ, ਹੂੰ।
ਹੂੰ ਬਸ ਇਹੀ ਹੁੰਦੇ ਨੇ ਤਿਉਹਾਰ ਜਿੱਥੇ ਘੁੰਮਣ ਜਾ ਸਕਦੇ ਨੇ ਆਪਾਂ ਵੀ।
ਤੇ ਮੈਂ ਬੱਚਿਆਂ ਨੇ ਸਕੂਲ ਦੀਆਂ ਛੁੱਟੀਆਂ ਵੀ ਇੱਕ ਦੋ ਹੀ ਹੋਣੀ ਜਿਆਦਾ ਹੁੰਦੀਆਂ ਨੇ। ਇੱਕ ਦੋ ਹੀ ਛੁੱਟੀਆਂ ਨੇ।
ਹਾਂ ਫਿਰ ਇਹਨਾਂ ਦੇ ਸਕੂਲ ਖੁੱਲ ਜਾਂਦੇ ਨੇ ਫਿਰ ਕਿਤੇ ਵੀ ਨਹੀਂ ਜਾਇਆ ਜਾਂਦਾ।
ਸਕੂਲ ਸਕੂਲ ਜਾਣਗੇ ਤੇ ਫਿਰ ਜਾਇਆ ਨਹੀਂ ਜਾਏਗਾ।
ਹਾਂਜੀ ਇਹ ਤਾਂ ਹੈ।
ਹੂੰ।
ਹੋਰ ਦੱਸੋ ਤੁਸੀਂ।
ਹੋਰ ਤੁਸੀਂ ਕੀ ਲਾਈਕ ਕਰਦੇ ਹੋ ਚਾਹ ਕੌਫੀ।
ਮੈਨੂੰ ਤਾਂ ਚਾਹ ਹੀ ਵਧੀਆ ਲੱਗਦੀ ਹੈ।
ਅੱਛਾ -ਅੱਛਾ।
ਹਾਂਜੀ ਪੰਜਾਬੀਆਂ ਨੂੰ ਸਾਰਿਆਂ ਨੂੰ ਚਾਹ ਵਧੀਆ ਲੱਗਦੀ ਹੈ ਚਾਹ ਦੇ।
ਇਹ ਤੇ ਹੈ ਹੀ ਹੈ। ਹਾਂ ਚਾਰ ਦਿਨ ਜਿੰਨੀ ਮਰਜ਼ੀ ਗਰਮੀ ਹੋਵੇ ਚਾਰ ਹਸਣ ਦੀ ਚਾਰ ਜਿੰਨੀ ਮਰਜ਼ੀ ਤੇਜ਼ ਹੋ।
ਹਾਂਜੀ ਇਹ ਤਾਂ ਹੈ।
ਉੱਚਾ ਉਹਨੂੰ ਕੋਈ ਕਰਨਾ।
ਹਾਂਜੀ ਚਾਹ ਤੋਂ ਬਿਨਾਂ ਸਾਡੇ ਦਿਨ ਹੀ ਨਹੀਂ ਸ਼ੁਰੂ ਹੁੰਦਾ ਇੱਥੇ।
ਰਾਤ ਨੂੰ ਕਹਿੰਦੇ
ਹਾਂਜੀ ਸਾਡੇ ਇੱਕ ਤਾਇਆ ਜੀ ਨੇ ਉਸ ਸਵੇਰੇ ਵੀ ਚਾਹ ਪੀਂਦੇ ਨੇ ਤੇ ਰਾਤ ਨੂੰ ਜਦੋਂ ਸੌਂਦੇ ਨੇ ਤੇ ਸੌਦੇ ਪਏ ਵੀ ਚਾਹ ਹੀ ਪੀਂਦੇ ਨੇ।
ਨਹੀਂ ਪਾਪਾ ਵੀ ਸਹੀ ਨੇ ਮੇਰੇ ਪਾਪਾ। ਸੋਨ ਵਾਲੇੇ ਉਹਨਾਂ ਨੂੰ ਚਾਹ ਚਾਹੀਦੀ ਹੁੰਦੀ ਆ।
ਹਾਂਜੀ ਹਾਂਜੀ ਕਈਆਂ ਨੂੰ ਆਦਤ ਹੁੰਦੀ ਹੈ ਨਾ। ਹਾਂਜੀ ਤੇ ਭੈਣ ਜੀ ਮੈਂ ਤੁਹਾਨੂੰ ਥੋੜੀ ਦੇਰ 'ਚ। ਕਰਦਾ ਵਾਂ ਕਿਸੇ ਵਿੱਚ ਕੋਲ ਆ ਰਿਹਾ ਕਿਸੇ ਦਾ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ।